ਹੈਲਓ
ਹਾਂਜੀ‌, ਸਾਸੀ ਕਾਲ ਦੀਦੀ।
ਸਾਸਰੀ ਕਾਲ ਜੀ। ਕੀ ਹਾਲ ਨੇ?
ਵਧੀਆ। ਤੁਸੀਂ ਸੁਣਾਓ?
ਬਸ ਵਧੀਆ ਬੈਠੇ ਤੇ ਅਸੀਂ ਮੈਂ ਕਿਹਾ ਫ਼ੋਨ ਕਰਾਂ ਤੁਹਾਨੂੰ।
ਅੱਛਾ-ਅੱਛਾ ਅੱਜ ਤਾਂ ਬੜੇ ਦਿਨਾਂ ਬਾਅਦ ਤੁਸੀ ਯਾਦ ਕੀਤਾ।
ਬਸ ਅਸੀਂ ਗਏ ਦੇ ਸੀ ਉੱਥੇ ਯਾਤਰਾ ਕਰਦੇ ਪਏ ਸੀ ਦਰਬਾਰ ਸਾਹਿਬ ਗਏ ਸੀ ਪਿਛੋਂ ਫਿਰ ਅਨੰਦਪੁਰ ਸਾਹਿਬ ਗਏ ਆਂ ਫਿਰ ਟਾਈਮ ਹੀ ਨਹੀਂ ਲੱਗਿਆ ਵਿੱਚ ਤਾਂ ਫਿਰ ਬਾਹਰ ਜਾ ਕੇ ਤੁਹਾਨੂੰ ਪਤਾ ਬਸ ਫਿਰ ਟਾਈਮ ਲੱਗਦਾ ਹੈ ਹਨਾ ਬੰਦੇ ਨੂੰ
ਨਹੀਂ ਉਹ ਤਾਂ ਗੱਲ ਤੁਹਾਡੀ ਆ ਜਾਂਦੇ ਤੁਸੀਂ ਇੰਨੇ ਕੌਲ ਆਏ ਸਾਡੇ ਵੱਲ ਵੀ
ਬਸ ਸੋਚ ਰਹੇ ਸੀ ਆਜੀਏ ਫਿਰ ਮੈਂ ਤੁਹਾਡਾ ਸਟੇਟਸ ਦੇਖਾ ਸੀ ਓਦੋਂ ਬਜ਼ਾਰ ਗਏ ਤੁਸੀਂ।
ਹਾਂਜੀ -ਹਾਂਜੀ।
ਹਾਂ,
ਉਹ ਬਸ ਬੱਚੇ ਮਗਰ ਪਏ ਸੀ ਕਹਿੰਦੇ ਘੁੰਮਾ ਕੇ ਲਿਆਓ ਮੈਂ ਕਿਹਾ ਚਲੋ ਬਾਕੀ ਤਾਂ ਸਡੀ ਜਗ੍ਹਾ ਹੋ ਜੈਪੁਰ ਲੈ ਜਾਂਦੇ ਆ ਤੇ ਤਾਂ ਦੋ ਦਿਨ ਲਈ ਗਏ ਸੀ ਜ਼ਿਆਦਾ ਦਿਨ ਨਹੀਂ ਗਏ।
ਅੱ ਤੇ ਜੈਪੁਰ ਕੌਣ ਰਹਿੰਦਾ ਕੋਈ ਰਹਿੰਦਾ ਵੈਸੇ ਹੀ
ਘੁੰਮਣ ਗਏ। ਦੱਸੀ
ਅੱਛਾ -ਅੱਛਾ ਰਾਜਸਥਾਨੀ ਇਲਾਕੇ ਵਿੱਚ ਹਾਂ ਉੱਥੇ ਤੇ ਕਾਫ਼ੀ ਅੱਛੀ ਜ ਜਗ੍ਹਾ ਵੇ ਜਿਵੇਂ ਤਾ ਐਂ ਹਵਾ ਮਹਿਲ ਹੋ ਗਿਆ।
ਹਾਂ ਇਹੀ -ਇਹੀ ਬੱਚੇ ਬਸ ਬੱਚਿਆਂ ਨੇ ਦੇਖਿਆ ਨਾ ਕਹਿੰਦੇ ਜਾਣਾ ਉੱਥੇ ਕਿਲੇ ਹੈਗੇ ਨੇ ਦਿਖਾ ਕੇ ਲਿਆਓ ਕਿਲੇ ਹੈਗੇ ਬਸ ਇਹਨਾਂ ਨੇ ਦੇਖ ਕਿ ਨਾ ਯੂਟਿਊਬ ਦੇਖਦੇ ਰਹਿੰਦੇ ਨੇ ਹਾਂ। ਬਸੋ ਕਦੇ ਸਾਨੂੰ ਹੀ ਲਗ ਮ ਚਲੋ ਫਿਰ ਤਾਂ ਹੀ ਫਿਰ ਸਾਡੀ ਸਲਾਹ ਵੀ ਬਣੀ ਹੋਰ ਫਿਰ ਤੁ-
ਜਾਂਦੇ ਹੋ ਇਸ ਵਾਰੀ ਚਲੋ ਬੱਚਿਆਂ ਨੂੰ ਘੁਮਾਓ ਕਿੱਥੇ ਨਾਨੀ ਘਰ ਚ ਬਹਿ ਨੀ ਹੁੰਦਾ ਘਰ ਬੱਚਿਆਂ ਨੇ।
ਹਾਂ, ਹੋਰ ਤੁਹਾਡਾ ਟੂਰ ਵਧੀਆ ਰਿਹਾ।
ਹਾਂ ਬਸ ਅਸੀਂ ਬੈਠ ਦੀ ਸੀ ਵੀ ਸਲਾਹ ਬਣ ਗਈ ਬੈਠੇ- ਬੈਠੇ ਅਨੰਦਪੁਰ ਸ ਸਾਹਿਬ ਚਲੇ ਗਏ। ਫੇਰ ਉੱਥੇ ਇੱਕ ਰਾਤ ਹਾਂ ਤੁਹਾਨੂੰ ਦੱਸਦੀ ਤਾਂ ਪਈ ਹ ਰਸਤੇ ਚ ਬਸ ਅਸੀਂ ਦੋ ਦਿਨ ਉੱਥੇ ਰੁਕੇੇ ਹਾਂ। ਮਤਲਬ ਅਹ ਮੰਗਲ ਤੇ ਬੁੱਧਵਾਰ ਰੁਕੇ ਆ ਫਿਰ ਬੁੱਧਵਾਰ ਸ਼ਾਮੀ ਨਿਕਲੇ ਹਾਂ ਉਹ ਰਸਤੇ ਚ ਬਸ ਮੌਸਮ ਇੰਨਾ ਠੰਡਾ ਹੋ ਗਿਆ ਜਿਵੇਂ ਬਾਰਿਸ਼ ਵਗੈਰਾ ਆ ਗਏ। ਤੇ ਇੱਕੋ ਦਮ ਸਾਡਾ ਮਨ ਬਦਲ ਗਿਆ ਸੀ। ਸੀਗਾ ਚੱਲ ਦਰਬਾਰ ਸਾਹਿਬ ਵੀ ਕਿੰਨਾ ਟਾਈਮ ਹੋ ਗਿਆ ਗਏ ਨੀ ਇੱਕ -ਇੱਕ ਜੋੜਾ ਸੀ ਫਾਲਤੂ ਰੱਖਿਆ ਦਾ ਸੀ ਵਿੱਚ ਤੇ ਅਸੀਂ ਪਾਸ ਕਰਦੇ ਹ
ਬਾਬਾ ਅਟਲ ਰਾਏ ਦੇ ਨਹੀਂ ਬਾਬਾ ਅਟਲ ਰਾਏ ਜੀ ਦੇ ਗੁਰਦੁਆਰੇ ਗਏ ਸੀ। ਫਿਰ ਤੁਸੀਂ ਜਾਣ ਵਾਸਤੇ ਤੁਹਾਨੂੰ ਮੈ ਪਿਛਲੀ ਵਾਰੀ ਵੀ ਕਿਹਾ ਸੀਗਾ ਮੈਂ ਕਿਹਾ ਦੇਖੋ ਤੇ ਉੱਤਰ ਜਾਓ ਤੇ ਜ਼ਰੂਰ ਹੋ ਕੇ ਆ।
ਅ ਨਹੀਂ ਵਾਹ ਮੇਰੇ ਕੋਲ ਟਾਇਮ ਨਹੀਂ ਲੱਗਦਾ ਪਤਾ ਮੇਰੇ ਕੁ ਰਾਤੀ ਉੱਥੇ ਪਹੁੰਚ ਜਾਂਦੀ ਰਾਤੀ ਉਹ ਵੀ ਅਸੀਂ ਇੱਕ ਘੰਟਾ ਖਾਲੀ ਸੁੱਤੇ ਹੋਵਾਂਗੇ ਚਾਰ ਵਜੇ ਅਸੀਂ ਫਿਰ ਦਰਸ਼ਨ ਕਰਨ ਚਲੇ ਗਏ ਆ। ਸੱਤ ਸੱਤ ਸਾਢੇ ਸੱਤ ਵੱਜ ਗਏ ਸਾਨੂੰ ਮਤਲਬ । ਦਰਸ਼ਨ ਕਰਦੇ ਆ। ਪ੍ਰਕਰਮਾ ਵਗੈਰਾ ਤੋਂ ਬਾਹਰ ਆਂਦੇ। ਹੈਨਾ ਫੇਰ ਅਸੀਂ ਆਦੀਆਂ ਆਇਆਂ ਂ ਫੇਰ ਉੱਥੇ ਗਏ ਹਾਂ। ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ। ਉੱਥੇ ਉੱਥੇ ਗੁਰਦੁਆਰੇ ਹੀ ਇਨੇ ਹੈਗੇ ਨੇ ਵੇਖੋ ਰਸਤੇ ਚ ਪਤਾ ਹੀ ਨੀ ਲੱਗਦਾ ਕਿ ਸਮਝ ਹੀ ਨਹੀਂ ਆਉਂਦੀ। ਜਾਂ ਤਾਂ ਹੋਏ ਨਾ ਕਿਸੇ ਨੂੰ ਪਤਾ ਹੋਏ, ਜਾਂ ਤੁਹਾਡੇ ਨਾਲ ਜਾਵਾਂ। ਇੱਕ ਵਾਰੀ ਮੈਂ ਤੁਹਾਨੂੰ ਜਿਵੇਂ ਤੁਹਾਨੂੰ ਨੌਲੇਜ ਹੈ, ਜਿਵੇਂ ਕਿਹੜੀ ਗਲਿਆਂ ਜਾ ਕੇ ਹੈ ਨਾ।
ਹਾਂਜੀ- ਹਾਂਜੀ।
ਕੋਈ ਨੀ ਅਗਲੀ ਵਾਰੀ ਤੁਹਾਡੇ ਨਾਲ ਬਣਾਲਾਂਗੀ ਮੈਂ।
ਫਿਰ ਆਉਣਾ ਦੁਕਾਨ ਤੇ। ਅਸੀ ਵੈਸੇ ਬਣਾ ਰਹੇ ਸੀ ਪੋ੍ਗਰਾਮ। ਅਸੀਂ ਵੀ ਗਏ ਨੇ ਨਾ ਪਹਿਲੇ ਉੱਧਰੋਂ ਆਏ ਪਰ ਗੋਲਡਨ ਟੈਂਪਲ ਕਾਫੀ ਟਾਈਮ ਹੋ ਗਿਆ। ਤੇ ਬਣਾਉਂਦੇ ਵੀ ਪ੍ਰੋਗਰਾਮ ਬਸ ਫਿਰ ਕੋਈ ਨਾ ਕੋਈ। ਕੰਮ ਪੈ ਜਾਂਦਾ।
ਹਾਂ ਸਾਡਾ ਵੀ ਤਾਂ ਹੀ ਕੋਈ ਨਾ ਕੋਈ ਕੰਮ ਪੈ ਜਾਂਦਾ ਸੀ ਬਸ ਹੁਣ ਫੇਰ ਘਰੋਂ ਨਿਕਲੇ ਸੀ। ਠੀਕ ਹੈ ਚੱਲ ਕਰੋ ਨਿਕਲੇਿਆ ਤੋਂ ਆਏਆ ਹੁਣ ਹੁੰਦੇ ਹੀ ਆਉਦੇ ਆ ਇੱਕੋ ਵਾਰੀ। ਫਿਰ ਬਾਹਰ ਬਾਹਰ ਨੀ ਨਿਕਲਿਆ ਜਾਂਦਾ। ਪਤ। ਕੁਕਿੰਗ ਕਰੋ ਫਿਰ ਨਹੀਂ ਨਿਕਲਿਆ ਜਾਂਦਾ ਬੜਾ ਔਖਾ ਹੁੰਦਾ ਹੋ ਜਾਂਦਾ ਹੈ ਘਰ ਛੱਡ ਕੇ ਜਾਣਾ ਨਾ।
ਹਾਂ ਨਹੀਂ ਨਹੀਂ ਸਹੀ ਗੱਲ।
ਹਾਂ ਹੋਰ?
ਬਸ ਠੀਕ ਵਧੀਆ ਤੁਸੀਂ ਦੱਸੋ ਬਸ ਕੱਪੜੇ ਅੱਜ ਧੋਤੇ ਸੀ ਬੜਾ ਕੱਪੜਿਆਂ ਦਾ। ਢੇਰ ਮੈਂ ਕਿਹਾ ਚਲੋ ਹੁਣ ਆਲਸ ਛੱਡਣਾ। ਤਯੱ ਲਗਓ ਸੰਭਾਲੋ ਇਹਨਾਂ ਨੂੰ।
ਹਾਂ ਬਿਲਕੁਲ ਹੋਰ ਬਸ ਅੱਜ ਬਸ ਆਜ ਆਏ ਸੀ, ਮੈਂ ਵੀ ਥੱਕੀ ਪਈ ਸੀ ਤੇ ਸਾਡੇ ਗੁਰਦੁਆਰੇ ਪ੍ਰੋਗਰਾਮ ਸੀ ਆਜ ਸ਼ਹੀਦੀ ਦਿਹਾੜੇ ਚੱਲਦੇ ਪਏ ਸੀ ਨਾ।
ਹਾਂਜੀ, ਹਾਂਜੀ ਅਸੀਂ ਵੀ ਗਏ ਸੀਗੇ ਆਜ ਗੁਰਦੁਆਰੇ ਅੱਛਾ। ਤੇ ਇੱਥੇ ਪ੍ਰੋਗਰਾਮ ਵੀ ਹੈਗਾ, ਰਹਨ
ਅੱਛਾ, ਅੱਛਾ ਸਾਹ ਸਾਡਾ ਜਦੋਂ ਪਹਿਰ ਹੀ ਹੁੰਦਾ ਨਾ ਇਸ ਟਾਈਮ ਨਾ ਸਾਡੇ ਨਗਰ ਕੀਰਤਨ ਨਿਕਾਲਦੇ ਨੇ
ਸਾਡੇ ਨਗਰ ਤੋਂ ਇੱਕ ਦਿਨ ਇੱਕ ਦਿਨ ਪਹਿਲੇ ਹੁੰਦਾ ਨਗਰ
ਅੱਛਾ ਫਿਰ ਤੁਹਾਡੇ ਕਲ, ਅੱਛਾ ਤੁਸੀਂ ਫਿਰ ਗਏ ਸੀ।
ਨਹੀਂ ਅਸੀਂ ਜਾਣਾ ਸੀਗਾ, ਪਰ ਉਹ ਨਾ ਘਰ ਕੰਮ ਸੀ, ਇਹਨਾਂ ਨੂੰ ਕੋਈ, ਫਿਰ ਮੈਂ ਕੱਲੀ ਤੁਹਾਨੂੰ ਪਤਾ ਕਿ ਜਾਣਦੇ ਨੀ, ਬੱਚੇ ਮੱਥਾ ਟੇਕ ਆਏ ਸੀਗੇ, ਆਪਣੇ ਉਹਨਾਂ ਦਾ ਆਇਆ ਤਾਂ ਸੀ ਮਾਮਾ ਦਾ ਫੇਰ ਉਹਨਾਂ ਨਾਲ ਜਾ ਕੇ, ਮੱਥਾ ਠੇਕ ਆਈ ਸੀ। ਮੈਂ ਵੀ ਕਿ ਅਸੀਂ ਚੱਲ ਤੁਹਾਡੇ ਪਾਜੀ ਨਾਲ ਜਾਵਾਂਗੇ, ਤੁਹਾਡੇ ਪਾਜੀ ਬਸ ਟਾਈਮ ਨੀ ਲੱਗਾ ਤੇ ਮੇਰਾ ਵੀ ਰਹਿ ਗਿਆ। ਸਗੋਂ ਇੱਥੇ ਕ ਸਾਡੇ ਇੱਥੇ ਗੁਰਦੁਆਰੇ ਉਹ ਆਏ ਜੇ ਸੀ, ਬਬੀਹਾ ਜਿਹੜੇ ਕੀਰਤਨ ਕਰਦੇ ਨੇ ਕਿੰਨੇ ਹਾਂ, ਮੈਨੂੰ ਤਾਂ ਪਤਾ ਨੀ ਲੱਗਾ, ਅੱਜ ਪਤਾ ਲੱਗਾ ਉਹੀ ਤਾਂ ਕ ਮੈਨੂੰ ਪਤਾ ਹੀ ਨੀ ਲੱਗਾ, ਰਾਤੀ ਮੈਨੂੰ ਸਗੋਂ ਇਹਨਾਂ ਦਾ ਉਹ ਦੱਸ ਕੇ ਗਿਆ। ਆਇਆ ਦਾ ਸੀ। ਕਹਿੰਦਾ ਮਾਮੀ ਬਈ ਉਹ ਆਏ ਦੇ ਸੀਗੇ, ਰਾਤੀ ਮੈਂ ਕਿਹਾ ਮੈਨੂੰ ਫੋਨ ਕਰ ਦੇਣਾ ਸੀ, ਬੇਟਾ ਅਸੀਂ ਹੋ ਆਦੇ। ਫਿਰ ਤਾਂ ਮੈਂ ਜਬਰਦਸਤੀ ਲੈ ਕੇ ਜਾਣਾ ਸੀ, ਪਈ ਅਸੀਂ ਤਾਂ ਜਰੂਰ ਜਾਣਾ ਸੀਗਾ, ਤੇ ਔ ਕਹਿੰਦਾ ਮਾਸੀ ਮਾਮੀ ਮੈਂ ਕਿਹਾ ਹੁਣ ਤੁਸੀਂ ਲੇਟ, ਮੈਂ ਕਿਹਾ ਲੇਟ ਲੂਟ ਛੱਡ ਅਸੀਂ ਚਲ ਜਾਣਾ ਜੇ ਮ
ਬਹੁਤ ਫ ਉਹ ਯੂਟਿਊਬ ਵਗੈਰਾ ਤੇ ਵੀ ਆਉਂਦੇ ਨੇ ਨਾ ਬਹੁਤ ਐਵੇਂ ਉਹਨਾਂ ਦੇ ਬਿਲਕੁਲ, ਬਿਲਕੁਲ ਉਹਨਾਂ ਦੇ ਹਾਂ ਸਹੀ ਗੱਲ ਤਾਂ ਬੱਚਿਆਂ ਨੂੰ ਅੱਜ ਕਲ ਬਾਣਾ ਕਿੰਨਾ ਔਖਾ ਵੇਖੋ
ਔ ਕਰੋ ਨਾਲ, ਨਾਲ ਦੇਖੋ ਬੱਚੇ ਜੁੜਦੇ ਨੇ ਤਾਂ ਹੀ
ਬਿਲਕੁਲ ਨਾਲੇ ਪਤਾ ਕਿ ਹਾਂ ਉਹਨਾਂ ਦਾ ਕੀਰਤਨ ਵੀ ਇੰਨਾ ਅੱਛਾ ਹੈ, ਨਾਲ ਮਤਲਬ ਉਹ ਨੀ ਹੈ ਕੋਈ ਮਤਲਬ ਜਿਵੇਂ ਦੂਜੇ ਤਰੀਕੇ ਦਾ ਨੀ ਕਰਦੇ ਬਹੁਤ ਅੱਛਾ ਜਿਵੇਂ ਪ੍ਰਚਾਰ ਕਰਦੇ, ਜਿਵੇਂ ਜੋੜਦੇ ਨੇ ਆਪਣੇ ਮਤਲਬ
ਹਾਂ ਮੈਂ ਤੁਹਾਨੂੰ ਔਹੀ ਕਹਿ ਰਹੀ ਨਾ, ਔਹੀ ਤਾਂ ਕਹਿ ਰਹੇ ਅੱਜ -ਕੱਲ੍ਹ ਯੂਥ ਬੜਾੁ ਜੂੜਿਆ ਦਾ ਮੇਨ ਗੱਲ ਦੇਖੋ ਸਾਡਾ ਯੂਥ ਜੁੜਦਾ, ਯੂਥ ਤੋਂ ਹੀ ਸਭ ਕੁਛ ਹੋਣਾ ਛੋਟੇ- ਛੋਟੇ ਬੱਚੇ ਉਹਨਾਂ ਨੂੰ ਇੰਨਾ ਪਸੰਦ ਕਰਦੇ ਨੇ, ਸ਼ਬਦ ਬੋਲਦੇ ਨੇ ਉਹਨਾਂ ਦੇ ਤੇ ਹੋਰ, ਸਾਡੇ ਵੱਡੇ ਨੂੰ ਬੜਾ ਸ਼ੌਕ ਹੈ। ਬੜਾ ਸ਼ਬਦ ਬੋਲਦਾ ਉਹਨਾਂ ਦੇ ਸਗੋ, ਮੈਂ ਕੇਹਾ ਮੈਨੂੰ ਪਹਿਲੇ ਹੀ ਪਤਾ ਹੁੰਦਾ, ਪਹਿਲੇ ਹੀ ਵੈਸੇ ਤੇ ਹਾਂ- ਪਿਛਲੀ ਵਾਰੀ ਆਏ ਆਣਾ ਸੀ ਇਕ ਵਾਰ ਪਹਿਲੇ ਉਹਨਾਂ ਨੇ ਆਉਣਾ ਸੀ ਪਿਛਲੀ ਵਾਰੀ, ਫੇਰ ਉਹਨਾਂ ਦਾ ਕੋਈ ਜ਼ਰੂਰੀ ਕੰਮ ਰਹਿ ਗਿਆ ਫੇਰ ਇਕ ਵਾਰ ਹੋ ਗਏ ਨੇ ਇਕ ਵਾਰੀ ਓਦਾਂ ਤੇ, ਹੁਣ ਦੂਸਰੀ ਵਾਰ ਆਏ ਸੀਗੇ ਹਾਂ ਬਸ ਹੁਣ ਇਨਾ ਹੀ ਪਤਾ ਸਾਨੂੰ ਲੱਗਾ ਹੀ ਨਹੀ ਨਾ ਪਤਾ ਹੀ ਨਹੀ ਲਗਾ-
ਹਾਂ ਸਾਡੇ ਵੀ ਇਥੇ ਸਾਡੇ- ਸਾਡੇ ਵੀ ਇਥੇ ਗੁਰਦੁਆਰਾ ਨਾ ਇਥੇ ਮਨਸਾ ਸਿੰਘ ਕਰਕੇ ਬਹੁਤ ਫੇਮਸ ਗੁਰਦੁਆਰਾ ਹੈ। ਤੇ ਇੱਥੇ ਵੀ ਇੱਕ ਵਾਰੀ ਆਵੇ ਮੈਂ ਨਾ ਤਾਂ ਦਿੱਲੀ ਗਈ ਦੀ ਸੀ ਅਗਰ ਮੈਂ ਇਥੇ ਹੁੰਦੀ ਨਾ ਤੇ ਮੈਂ ਜ਼ਰੂਰ ਜਾਨਦੀ-
ਤੇ ਤੁਹਾਡੇ ਹੁਣ ਪਿੱਛੇ ਵੀ- ਪ੍ਰੋਗਰਾਮ ਹੋਇਆ ਨਾ ਕਿਹੜਾ ਕੀ ਕਹਿੰਦੇ ਨੇ ਐ ਤਿੰਨ ਚਾਰ ਦਿਨ ਪਹਿਲੇ ਉੱਧਰ ਉਹ ਵੀ ਆਏ ਦੇ ਸੀ ਪਟਿਆਲੇ ਦੇ ਅਹ ਬੀਬੀ ਅਹੀਓ ਕੀ ਨਾਮ ਹੈ। ਜਸਪ੍ਰੀਤ ਮੈਂ ਉਹਨਾਂ ਦਾ ਮੈਨੂੰ ਬੜਾ ਪਸੰਦ ਹੈ। ਮੈਂ ਤਾਂ ਉਹਨਾਂ ਹਾਂ ਜਸਪ੍ਰੀਤ ਪ੍ਰੀਤ-
ਹਾਂ ਸਾਡੇ ਬਿਲਕੁਲ ਸਾਡੇ ਬਿਲਕੁਲ ਬੈਕ ਸਾਈਡ ਲਗਦਾ ਜਿਹੜਾ ਜਿਥੇ ਪ੍ਰੋਗਰਾਮ ਹੋਇਆ ਬਸ ਅਸੀ ਫਿਰ ਘਰ ਕੰਮ ਸੀ ਮੰਮੀ ਹੋਰਾਂ ਨੂੰ ਕਮ ਏ ਗਏ ਨੇ ਮੈਂ ਕਿਹਾ ਇਕੱਲੀ ਕਰਕੇ ਅੱਧੀ ਰਾਤੀ ਨੂੰ ਖੁਦ ਜਾਣ ਹਨਾ-
ਨਹੀ ਮੈਂ ਬੜਾ ਮਨ ਸੀ ਮੈਂ ਸੋਚਿਆ ਤਾਂ ਸੀ ਜੇ ਮੈਂ ਆਈ ਇੱਧਰ ਤੇ ਮੈਂ ਜਾਵਾਂਗੀ ਪਰ ਮੇਰਾ ਬਣਿਆ ਨਹੀ ਮੇਰਾ ਬੜਾ ਮਨ ਸੀਗਾ ਮੈਂ ਕਿਹਾ ਚਲ ਮੈਂ ਕਿਹਾ ਇੱਦਾਂ ਸੁਣਾਂਗੀ ਚਲੋ ਏਦਾਂ ਤਾਂ ਸੁਣਦੇ ਆ ਬੱਚੇ ਬੜਾ ਪਸੰਦ ਕਰਦੇ ਨੇ ਮੇਰਾ ਬੇਟਾ ਉਹਨਾਂ ਦੇ ਸ਼ਬਦ ਬੋਲਦਾ
ਸੁਣਨੇ ਹ ਅਸੀ ਉਹਨਾ ਨੂੰ ਲਾਈਵ ਵੇਖੀਏ ਉਹ ਅਲੱਗ ਚੀਜ਼ ਹੁੰਦੀ ਹੈ। ਬਿਲਕੁਲ ਬਿਲਕੁਲ ਬਸ ਉਹੀ ਉਹ ਸਾਡੇ ਹੁਣ ਪ੍ਰੋਗਰਾਮ ਸੀ ਨਾ ਅਜ ਤੇ ਅਜ ਵੀ ਮਤਲਬ ਕਾਫੀ ਵੱਡੇ ਵੱਡੇ ਜਥੇ ਆਏ ਸੀ ਸਾਡੇ ਇਧਰ ਹੁਣੇ ਹੁਣੇ ਨਗਰ ਕੀਰਤਨ ਨਿਕਲਿਆ ਛੇ ਵਜੇ ਹੁਣੇ ਰੱਖੋ ਥੋੜੀ ਦੇਰ ਤੱਕਨੂੰ ਪਵਾਂ ਨਹੀ ਹੁਣੇ ਥੋੜੀ ਦੇਰ ਤੱਕ ਜਾਣਗੇ ਨਾ ਤਿਆਰ ਹੋ ਕੇ
ਅੱਛਾ ਫੇਰ ਰਾਤੀ ਲੇਟ ਹੁੰਦਾ ਹੋਣਾ ਨਾ ਨਹੀ ਤੁਹਾਡਾ ਫਿਰ ਨਗਰ ਕਿਰਤ ਰਾਤੀ ਗਿਆਰਾਂ ਬਾਰਾਂ ਵੱਜ ਜਾਂਣ
ਹਾਂ ਸਾਢੇ ਗਿਆਰਾਂ ਲਾਸਟ ਵੱਧ ਜਾਂਦੇ ਨੇ ਸਾਢੇ ਗਿਆਰਾਂ
ਕਰਦੇ- ਸਾਢੇ ਤੀਨ ਚਾਰ ਵਜੇ ਕੱਲ ਨ ਕਲਿਆ ਨਾ ਜ ਰਾਤੀ ਅ ਤਿੰਨ ਇੱਕ ਵਜੇ ਸ਼ਾਇਦ ਦੋ ਤਿੰਨ ਵਜੇ ਨਿਕ ਕਾਲ ਦਿੰਦੇ ਨੇ ਤੇ
ਅੱਛਾ ਨਹੀਂ ਸਾਡੇ ਵੀ ਘਟ ਹੁੰਦੇ ਨੇ ਪਰਹੜਾ ਜਿਹੜਾ ਸਾਡਾ ਗਰਮੀਆਂ ਦਾ ਹੁੰਦਾ ਨਾ ਜਿਹੜਾ ਐ ਮ ਵੈਸੇ ਜਿਵੇਂ
ਨਹੀਂ ਵੈਸੇ ਇੱਕ ਦਿਨ ਨਾ ਮੈਂ ਤੁਹਾਨੂੰ ਕਹਿੰਦੀ ਫਿਰ ਇੱਕ ਦਿਨ ਪਹਿਲੇ ਜ਼ਿਆਦਾ ਰਹਿੰਦਾ ਹੋ ਫੇਿਰ ਇੱਕ ਦਿ ਨ ਸਾਰਾ
ਹਾਂ ਇਹ ਤਾਂ ਹੈੁ ਬਿਲਕੁਲ ਦਾ ਪਤਾ ਪਤਾ ਸਟਾਰਟਿੰਗ ਤੋਂ ਹੀ ਸ਼ਡਿਊਲ ਬਣਿਆ ਨਾ ਕਿ ਆਪਾਂ ਜਿਵੇਂ ਦੋ ਵਜੇ ਤਨ ਤਿੰਨ ਵਜੇ ਤਨ ਲਾਸਟ ਕੀਰਤਨ ਕਰਨਾ ਫਿਰ ਉਸ ਤੋਂ ਬਾਅਦ ਥੋੜ੍ਹੀ ਦੇਰ ਰੈਸਟ ਕਰਨੀ ਫਿਰ ਪਾਰਕ ਵਗੈਰਾ ਮਤਲਬ ਤਿਆਰ ਕਰਨੀ ਸਜਾਣੀ ਹਨਾ ਸਾਰੇ ਪਾ ਜਿਵੇਂ ਗੱਤਾਂ ਪਾਾਲ ਕੇ ਆਦੀ ਉਹ ਸਾਰੇ ਪਿਆਰ ਹੋ ਜਾਂਦਾ ਇੰਨਾ ਚਿਰ ਚ ਫਿਰ ਛੇ ਸਾਢੇ ਪੰਜ ਛੇ ਘਟ ਹਦੇ ਨੇ ਹੁਣ ਮੈਂ ਲੱਦਾ ਨਿਕਲ ਗਿਆ ਹੋਣਾ ਤੇ ਹੁਣ ਅਸੀਂ ਜਾਵਾਂਗੇ ਸਾਡੇ ਇੱਥੋਂ ਦੋ ਤਿੰਨ ਕਿਲੋਮੀਟਰ ਦਾ ਰਸਤਾ ਹੈ। ਅਸੀਂ ਫਿਰ ਉੱਥੋਂ ਪੈਦਲ ਜਾਂਦੇ ਹਾਂ ਉੱਥੇ ਤੱਕ ਦਸ਼ਨ ਕਰਨ ਨਾ ਬਤਗ ਹੁੰ ਹਾਂ ਤੁਸੀਂ ਆਓਗੇ ਨਾ ਜਾਣਾ ਤੇ ਜਿਹੜਾ ਇਹ ਪਤਾ ਕਿ ਹੋ ਸਕਦਾ ਲੇਟ ਕਰਦੇ ਨੇ ਕਿਉਕਿ ਗਰੀਆਂ ਇਹ ਨਾ ਦੇ ਸਭ ਫਿਰ ਐਵਰੇਜ ਚਲੋ ਠੰਡਾ ਵੇਲਾ ਕਰ ਦਿਨ ਠੰਡੇ ਵੇਲੇ ਚਲੋ ਸਮਾਪਤੀ ਹੋ ਜਾਂਦੀ ਹੈ। ਜ ਸਾਡਾ ਸਰਦੀਆਂ ਦਾ ਹੁੰਦਾ ਉਹਥੜਾ ਧੁੱ ਧੇ ਕੱਢਦੇ ਦੋ ਢਾਈ ਵਜੇ ਕੋਲ ਨਾ ਕਿ ਛੇ ਵਜੇ ਤੱਕ ਸੱਤ ਵਜੇ ਤੱਕ ਮਤਲਬ, ਪੂਰਾ ਸਮਾਪਤ ਭੋਗ ਪੈ ਜਿੱਥਾਂ ਦੇ ਹਾਂ ਉਹੀ ਬਿਲਕੁਲ ਜੀ ਬਿਲਕੁਲ ਹਾਂਜੀ। ਹੋਰ
ਬਸ ਠੀਕ ਆ ਵਧੀਆ।
ਆਹੋ ਉਹ ਲਾਓ ਚੱਕਰ ਤੁਸੀਂ ਵੀ ਤਾਂ ਕਿੰਨਾ ਟਾਈਮ ਹੋ।
ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਬਸ ਤੁਹਾਡੇ ਵੱਲ ਬਣਾਈ ਸੀ ਸਲਾਾਨ ਦੀ ਉੱਧਰ ਤੇ ਫੇਰ ਅਸੀਂ ਜੈਪੁਰ ਚਲੇ ਗਏ ਹਾਂ ਤੇ ਬਸ ਫੇਿਰ ਹੁਣ ਹੁਣ ਦਰਬਾਰ ਸਾਹਿਬ ਦੀ ਬਣਾ ਰਹੇ ਸੀ ਤੇ ਬਸ ਫੇਿਰ ਹੁਣ ਬਣਾਉਣ ਰਹਿ ਗਈ ਵੇਖਾਂਗੇ ਹੁਣ ਰੱਖੜ ਵਗੈਰਾ ਜੇ ਭਲੇ ਕ ਪ੍ਰੜੋ
ਅੱਛਾ ਨਹੀਂ ਤੇ ਲਾਜ ਫੱਟ ਲ ਬੱਚੇ
ਉਹ ਛੁੱਟੀਆਂ ਤਾਂ ਹੈ ਗੀਆਂ ਤੁਹਾਡੇ ਤੁਹਾਡੇ ਭਾਜੀੀ ਦੇ ਕੋਲ ਟਾਈਮ ਹੀ ਨੀ ਨਾ ਆਣਾ ਥੋੜਾ ਤੁਹਾਨੂੰ ਪਤਾ ਆਪਣਾਂ ਸਾਡਾ ਕੰਮ ਹੈਗਾ ਵ ਉਹਦਾ ਕਣਕ ਡਿੱਪੂ ਹੈਗਾ ਨਾ ਸਾਡਾ ਆਪਣਾ ਡਿੱਪੂ ਦਾ ਤੈਨੂੰ ਪੱਤਾ ਕਣਕਾਂ ਕੁਣਕਾਂ ਦੇਣੀਆਂ ਹੁੰਦੀਆਂ ਤੁਹਾਡੇ ਭਾਜੀ ਕਰਦੇ ਨੇ ਕੰਮ ਹਾਂ ਬੱਸ ਫਿਰ ਉਹ ਤਾਂ ਕਰਕੇ ਟਾਇਮ ਟਾਇਮ ਨਹੀਂ ਮਿਲ ਪਾ ਰਿਹਾ
ਚਲੋ ਕੋਈ ਨੀ ਕੰਮ ਪਹਿਲੇ ਜਰੂਰੀ ਹੈ ਨਾ ਦੇਖੋ ਹਾਂ, ਚਲੋ ਫਿਰ ਠੀਕ ਹੈ। ਮੈਂ ਤੁਹਾਨੂੰ ਕਰਨੀ ਆ ਫੋਨ ਦੀਦੀ, ਮੈਂ ਲਗੱਦਾ ਕੋਈ ਆਇਆ ਬਾਹਰ ਨਾ। ਹਾਂ। ਉਕੇ ਜੀ, ਸਤਿ ਸ਼੍ਰੀ- ਕਾਲ।